ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂਜੀ, ਸਤਿ ਸ੍ਰੀ ਅਕਾਲ ਹੋਰ ਕੀ। ਹਾਂਜੀ, ਠੀਕ ਹੈ ਨੇ ਤੁਸੀਂ ਠੀਕ ਹੋ?
ਹਾਂਜੀ, ਹਾਂਜੀ ਅਸੀਂ ਵੀ ਠੀਕ ਹਾਂ ਬਹੁਤ ਵਧੀਆ ਹੋਰ ਸਾਡੇ ਬੱਚੇ। ਕੀ ਕਰਦੇ ਨੇ
ਹਮ ਮੇਰੇ ਬੱਚੇ ਮੇਰੀ ਤੇ ਬੇਟੀ ਜੋਬ ਕਰ ਰਹੀ ਹੈਗੀ ਹੈ ਪੜ੍ਹਾਈ ਕਰ ਚੁੱਕੀ ਹੈਗੀ।
ਅੱਛਾ, ਅੱਛਾ ਨਹੀਂ ਬਹੁਤ ਵਧੀਆ ਹੈ ਪੜ੍ਹਾਈ ਅਤੇ ਅੱਜ ਕੱਲ੍ਹ ਜ਼ਿੰਦਗੀ 'ਚ ਸਾਡੇ ਬਹੁਤ ਹੀ ਜ਼ਰੂਰੀ ਹੈ। ਬਿਨਾਂ ਪੜ੍ਹਾਈ ਦੇ ਤਾਂ ਅੱਜ ਕੱਲ੍ਹ ਬਹੁਤ ਹੀ ਮੁਸ਼ਕਿਲ ਹੈ। ਉਹ ਇਹ ਨਾ ਜਿਹੜੇ ਬੱਚੇ ਪੜ੍ਹਦੇ ਨਹੀਂ ਜਿਹੜੇ ਲਿਖਣ ਨਾਲ ਜਿਹਨਾਂ ਨੂੰ ਨਹੀਂ ਆਉਂਦਾ ਉਹਨਾਂ ਵਾਸਤੇ ਬੜੀ ਪਰੇਸ਼ਾਨੀ ਆ। ਕਿਤੇ ਵੱਡੀ, ਵੱਡੀ ਜਗ੍ਹਾ 'ਤੇ ਜਾਂਦੇ ਨੇ ਜਾਂ ਕਿਤੇ ਬੈਂਕ ਵੀ ਜਾਂਦੇ ਨੇ ਤਾਂ ਉਹਨਾਂ ਨੂੰ ਕੋਈ ਨੌਲੇਜ ਨਹੀਂ ਮਿਲ ਪਾਦੀ ਹੈ ਬਿਨਾਂ ਪੜ੍ਹਾਈ ਪੜ੍ਹਨਾ ਹੀ ਨਹੀ ਆਉਂਦਾ ਉਹ ਨੂੰ ਸਮਝ ਹੀ ਨਹੀਂ ਆਉਂਦਾ ਕਿ ਕੀ ਲਿਖਿਆ ਆ ਤੇ ਉਹਦੇ ਚ ਕੀ ਨਾਂ ਭਰਨੇ ਨੇ ਕੀ ਉਹਦੇ ' ਨੰਬਰ ਭਰਨੇ ਨੇ ਬਸ ਉਹ ਦੂਜਿਆਂ ਦੀ ਹੈਲਪ ਲੈਂਦੇ ਨੇ ਉਹ ਕਹਿੰਦੇ ਨੇ ਲ ਭਾਜੀ ਜਿਹੜਾ ਸਾਡੀ ਹਾਂ ਫੋਮ ਭਰ ਦੋ ਜਾਂ ਇਹ ਦੇਖੋ ਇਹਦੇ ਚ ਸਾਨੂੰ ਦੱਸ ਦੋ ਤੇ ਇਹ ਬੜੀ ਪਰੇਸ਼ਾਨੀਆਂ ਆਂਦੀਆਂ। ਨੇ ਇਸ ਕਰਕੇ ਪੜ੍ਹਾਈ ਲਿਖਾਈ ਅੱਜ ਕੱਲ ਬਹੁਤ ਜ਼ਰੂਰੀ ਆ। ਤੇ ਨਾਲੇ ਨਮੋਸ਼ੀ ਵੀ ਮਾਰਦੀ ਆ ਕਿ ਹਾਂ ਵੀ ਦੱਸੋ ਸਾਨੂੰ ਪੜ੍ਹਨਾ ਵੀ ਨੀ ਆਉਂਦਾ ਸਾਨੂੰ ਸਮਝਣਾ ਵੀ ਨਹੀਂ ਆਉਂਦਾ। ਅੱਜ ਕੱਲ੍ਹ ਦੁਨੀਆਂ ਕਿੱਥੇ ਦੀ ਕਿੱਥੇ ਪਹੁੰਚੀ ਹੋਈ ਹੈ ਪੜ੍ਹਾਈਆਂ ਲਿਖਾਈਆਂ ਕਰਕੇ ਲੇਕਿਨ ਉਹੀ ਆ ਕਿ ਜਿਹੜੇ ਨਹੀਂ ਪੜ੍ਹਦੇ ਨੇ ਜਿਹਨਾਂ ਨੂੰ ਨਹੀਂ ਪੜ੍ਹਾਈ ਅ ਦੀ ਫੈਸਲਿਟੀ ਮਿਲੀ ਜਾ ਉਹ ਵਿਚਾਰੇ ਪਰੇਸ਼ਾਨ ਹੁੰਦੇ ਨੇ ਉਹੀ ਨਾ ਬੜੀ ਜ਼ਰੂਰੀ ਹੈ ਪੜ੍ਹਾਈ ਲਿਖਾਈ ਅੱਜ ਕੱਲ ਉਹ ਪੜ੍ਹਾਈ ਕਰਕੇ ਹੀ ਹਾ ਘਰਾਂ ਦੇ ਚੰਗੇ ਜਿ ਬੱਚੇ ਹੁੰਦੇ ਨੇ ਉਹ ਬਹੁਤ ਹੀ ਮਤਲਬ ਉਹਨਾਂ ਨੂੰ ਇਹ ਬਹੁਤ ਸਲੀਕਾ ਆ ਜਾਂਦਾ ਹੈ ਰਹਿਣ ਸਹਿਣ ਦਾ। ਹਨਾ ਭੈਣ ਜੀ ਤੇ ਉਹ ਬਹੁਤ ਹੀ ਮਤਲਬ ਗੱਲ ਕਰਨ ਦਾ ਤਰੀਕਾ ਆਉਂਦਾ ਉੱਠਣ ਬੈਠਣ ਦਾ ਤਰੀਕਾ ਉਹ ਵੱਡੇ ਵੱਡੀ ਕੰਪਨੀਆਂ ਚ ਕੰਮ ਕਰਦੇ ਨੇ ਤੇ ਬੋਲਣ ਦਾ ਤਰੀਕਾ ਕਿਸਨ ਕਿਸ ਤਰ੍ਹਾਂ ਰਿਸਪੈਕਟ ਦੇਣੀ ਆ ਉਹਦਾ ਤਰੀਕਾ ਬਹੁਤ ਸਾਰੇ ਮਤਲਬ ਪੜ੍ਹਾਈ ਬਹੁਤ ਹੀ ਜ਼ਰੂਰੀ ਆ ਬਹੁਤ ਹੀ ਜ਼ਿਆਦਾ ਹਨਾ ਭੈਣਜੀ ਅਤੇ ਉਹੀ ਆ ਜੋਬ ਵੀ ਕਰਦੇ ਸਮੇਂ ਸਾਨੂੰ ਪੜ੍ਹਾਈ ਦੀ ਲੋੜ ਪੈਂਦੀ ਆ ਅਗਰ ਬੱਚਾ ਪੜ੍ਹਿਆ ਲਿਖਿਆ ਹੈ ਤੇ ਉਹ ਚੰਗੇ ਤਰੀਕੇ ਨਾਲ ਹਰ ਕੰਮ ਕਰ ਲਏਗਾ ਹੈ ਨਾ ਭੈਣ ਜੀ ਤੇ ਉਹੀ ਆ ਕਿ ਪੜ੍ਹਾਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਪੜ੍ਹਨਾ ਲਿਖਣਾ ਹਰ ਬੱਚੇ ਨੂੰ ਆਉਣਾ ਚਾਹੀਦਾ ਹੈ ਅੱਜ ਕੱਲ ਹੈਲੋ ਹੈਲੋ ਹੈਲੋ ਹੈਲੋ ਹੈਲੋ
ਹਾਂਜੀ ਹਾਂਜੀ ਹਾਂਜੀ
ਹਾਂਜੀ ਹਾਂਜੀ ਕਿੱਥੇ ਗਏ ਸੀ ਤੁਸੀਂ
ਹਾਂਜੀ ਨਹੀਂ-ਨਹੀਂ, ਗਏ ਨਈ ਸੀ ਕਿਤੇ ਵੀ। ਹਾਂਜੀ ਫਿਰ, ਹਾਂਜੀ ਨਈ-ਨਈ, ਔਹ ਤੇ ਗੱਲ ਜੀ-ਜੀ-ਜੀ-ਜੀ ਪੜ੍ਹਾਈ ਬੌਤ ਜ਼ਰੂਰੀ ਹੈਗੀ ਆ ਅੱਜ ਅੱਜ ਕੱਲ ਦੇਖੋ ਪੜ੍ਹਾਈ ਕਰਨ ਨਾਲ ਕੀ ਹੁੰਦਾ ਹੈਗਾ ਆ, ਕਿ ਕਿਸੇ ਦੇ ਨਾਲ ਉੱਠੇ ਬੈਠੇ ਹੋਵੋ, ਤੇ ਵੈਲੂ ਵੱਧਦੀ ਹੈਗੀ ਆ। ਹਨਾ ਅ ਫਿਰ ਪੜ੍ਹਾਈ ਕਰਲੋ ਤੇ ਉਹਦੇ ਨਾਲ ਕੀ ਹੁੰਦਾ ਆ ਕਿ ਅਸੀਂ ਕਿਤੇ ਵੀ ਜੋਬ ਆਸਾਨੀ ਨਾਲ ਕਰ ਸਕਦੇ ਹੈਗੇ ਹ ਹਨਾ ਜੋਬ ਕਰ ਸਕਦੇ ਆ, ਆਪਣਾ ਕੋਈ ਕੰਮ ਕਰ ਸਕਦੇ ਹੈਗੇ ਆ ਅਸੀਂ, ਕੋਈ ਨਈ ਕੰਮ ਧੰਦਾ ਵੀ ਕਰ ਸਕਦੇ ਹੈਗੇ ਆ।
ਹਾਂਜੀ-ਹਾਂਜੀ ਬਿਲਕੁਲ, ਆਪਣੇ ਸਪਨਿਆਂ ਨੂੰ ਪੂਰਾ ਕਰ ਸਕਦੇ ਨੇ ਅੱਜ ਕੱਲ ਬੱਚੇ।
ਹਾਂ। ਹਾਂਜੀ-ਹਾਂਜੀ ਇਸ ਕਰਕੇ ਨਾ ਪੜ੍ਹਾਈ ਬੌਹਤ ਜ਼ਰੂਰੀ ਹੈਗੀ ਏ, ਉਹ ਸਭ ਪੜ੍ਹਨਾ ਜ਼ਰੂਰੀ ਹੈਗਾ ਐ। ਮੈਂ ਕਈ ਜਗ੍ਹਾ ਦੇਖਿਆ ਹੈਗਾ ਕਿ ਬੱਚੇ, ਪੜ੍ਹਾਈ ਦੀ ਤਾਂ ਧਿਆਨ ਈ ਨਈ ਦੇਂਦੇ ਹੈਗੇ ਏ, ਲੇਕਿ ਛੋਟੇ ਹੁੰਦੇ ਨੇ, ਉਅਨਾਂ ਨੂੰ ਨੌਲੇਜ ਹੁੰਦੀ ਨੀ ਇੰਨੀ, ਕਿ ਹਾਂ ਇੰਨੀ ਪੜ੍ਹਾਈ ਜ਼ਰੂਰੀ ਹੈਗੀ ਏ, ਲੇਕਿਨ ਪੇਰੈਂਟਸ ਨੂੰ ਤੇ ਪਤਾ ਈ ਹੁੰਦਾ ਏ ਨਾ, ਕਿ ਹਾਂ ਵੀ ਪੜ੍ਹਾਈ ਬੌਤ ਜ਼ਰੂਰੀ ਕਿਸੇ ਤਕੇ ਸਮਝਾ ਕੇ, ਜਿਵੇਂ ਵੀ ਬੱਚਿਆਂ ਨੂੰ ਜ਼ਰੂਰ ਪੜ੍ਹਾਉਣਾ ਹੇਦਾ ਹੈਗਾ ਆ। ਕਿਉਂਕਿ ਪੜ੍ਹੇ ਹੋਣ ਤੇ ਔਨਾਂ ਆਪਣੇ ਅਪ ਆਪਣੇ ਵਾਸਤੇ ਈ ਉਹਨਾਂ ਦਾ ਫਾਇਦਾ ਬਹੋਤ ਹੁੰਦਾ ਆ। ਕਿ ਹਾਂ ਵੀ ਵੱਡੇ ਹੋ ਕੇ, ਯਾ ਕਿਤੇ ਵੀ ਕੋਈ ਕੰਮ ਕਰਨਾ ਹੈਗਾ, ਤੇ ਕਿਸੇ ਦੂਜੇ ਦਾ ਦ ਦੂਜਿਆਂ ਦਾ ਮੂੰਹ ਨੀ ਦੇਖਣਾ ਪੈਂਦਾ ਹੈਗਾ, ਹਨਾ ਜੀ? ਕੋਈ ਕਰਕੇ ਦੇਵੇ ਤੇ ਫੇਰ ਈ ਕੋਈ ਕੰਮ ਹੋਏਦਾ, ਤੇ ਸਾਰਾ ਮਤਲਬ ਖੁਦ ਈ ਕਰ ਸਕਦੇ ਹੈਗੇ ਨੇ ਕੰਮ। ਇਹ ਚੀਜ਼ ਹੁੰਦੀ, ਹਾਂਜੀ ਕਿਤੇ ਹੁੰਣਦੇ ਉਹ ਬ ਚੇ ਚਲੇ ਜਾਂਦੇ ਨੇ ਯਾ ਕੋਈ ਵੀ ਹੋਵੇ, ਥੋੜਾ ਪੜ੍ਹਿਆ ਹੁੰਦਾ ਏ, ਕਿ ਕਿਤੇ ਜਿਵੇਂ ਅਸੀਂ ਕਿਤੇ ਦੂਜੇ ਸ਼ਹਿਰ ਚ ਚਲੇ ਜਾਈਏ ਉੱਥੇ ਕੀ ਏ ਜੀ ਅਹ ਕਿਤੇ ਅਸੀਂ ਬੱਸ ਤੇ, ਕਿਤੇ ਟ੍ਰੇਨ, ਕਿਤੇ ਵੀ ਕੁਛ ਲਿਖਿਆ ਹੁੰਦਾ ਆ ਤੇ ਅਸੀਂ ਪੜ੍ਹ ਲੈਂਣੇ ਹੈਗੇ, ਤੇ ਸਾਨੂੰ ਰਾਹ ਮਿਲ ਜਾਂਦਾ ਇੱਕ, ਹਨਾ? ਕਿ ਹਾਂ ਅਸੀਂ ਕੇੜੇ ਰਸਤੇ ਜਾ ਰਏ ਆ, ਕੇਅੜੇ ਰਸਤੇ ਸਾਡਾ ਗਲਤ ਏ ਰਸਤਾ, ਕਿ ਸਈ ਏ ਰਸਤਾ, ਹਨਾ? ਇਸ ਕਰਕੇ ਪੜ੍ਹਾਈ ਲਿਖਾਈ ਬੋਹੋ ਜ਼ਰੂਰੀ ਹੈਗੀ ਆ। ਏਹ ਚੀਜ਼ ਦੀ ਹੈਗੀ ਏ।
ਕਿਤੇ ਬਾਰ ਜਾਓ, ਕੋਈ ਬੰਦਾ ਤੁਆਨੂੰ ਭੜਕਾ ਵੀ ਸਕਦਾ ਏ, ਤੇ ਸਾਨੂੰ ਏਨੀ ਸਮਝ ਹੋਣੀ ਚਾਹੀਦੀ ਆ ਕਿ ਹਾਂ ਬੀ ਕੇਅੜਾ ਬੰਦਾ ਸਈ ਆ, ਕੇਅੜਾ ਗ਼ਲਤ ਏ? ਕੇ ਏਹ ਸਾਨੂੰ ਗ਼ਲਤ ਰਸਤਾ ਦੱਸਣ ਡਿਆ ਆ। ਤੇ ਪੜ੍ਹ ਲਿਖ ਕੇ ਬੰਦਾ ਅ ਇਹ ਸਭ ਚੀਜ਼ਾਂ ਨੂੰ, ਚੰਗੀ ਤਰ੍ਹਾਂ ਨਾਲ ਪਛਾਣ ਸਕਦਾ ਐ। ਹੈ ਨਾ? ਤੇ ਨਾਲੇ ਆਪਣੇ ਆਪ ਨੂੰ ਵੀ ਸੁਧਾਰ ਸਕਦਾ ਏ, ਜਦ ਤ ਬੱਚਾ ਕੋਈ ਪੜ੍ਹ ਲਿਖ ਕੇ, ਕੋਈ ਅੱਛੀ ਚੀਜ਼ ਪੜ੍ਹੇਗਾ ਨਈ, ਤਦ ਤੱਕ ਉਹ ਸਿੱਖੇਗਾ ਕਿਵੇਂ? ਏਹ ਚੀਜ਼ ਏ, ਤੇ ਅੱਜ ਕੱਲ੍ਹ ਤੇ ਗਾਓ ਹਾਂਜੀ।
ਹਾਂਜੀ, ਪੜ੍ਹੇ ਨਈ ਅੱਜ ਕੱਲ੍ਹ ਮਤਲਬ ਦੇਖੋ ਪੜ੍ਹਾਈ ਦਾ ਇੰਨਾ ਹੋ ਗਿਆ ਹੈਗਾ ਆ ਕਿ ਅਗਰ ਪੜ੍ਹੇ ਨਈ ਹੈਗੇ, ਤਾਂ ਤੁਹਾਨੂੰ ਜੋਬ ਨਈ ਮਿਲਦੀ। ਕੋਈ ਨੌਕਰੀ ਨਈ ਕਰ ਸਕਦੇ ਤੁਸੀਂ, ਹੈਂ ਤੇ ਅੱਜ ਕੱਲ ਘੱਟ ਤੋਂ ਘੱਟ ਥੋੜਾ ਚਾਰ ਪੜ੍ਹਾਈ ਕਰੋ, ਤੋਂ ਪੜ੍ਹਾਈ ਕਰਨੀ ਭੌਹੋਤ ਜਰੂਰੀ ਹੈਗੀ ਆ, ਹਨਾ? ਪੜ੍ਹਾਈ ਕਰ ਲੋਗੇ, ਤੁਸੀਂ ਬਾਰ ਵੀ ਜਾ ਸਕਦੇ ਹੈਗੇ ਔ। ਕਿਸ, ਕੋਈ ਤੁਆਨੂੰ ਮਤਲਬ ਕਿ, ਅਹ ਬੇਵਕੂਫ ਨਈ ਬਣਾ ਸਕਦਾ ਹੈਗਾ ਆ। ਅਗਰ ਤੁਸੀਂ ਪੜ੍ਹੇ ਹੈਗੇ ਔ ਤੇ, ਹਨਾ, ਤੇ ਅਗਰ ਤੁਸੀਂ ਪੜ੍ਹੇ ਔ ਅਗਰ ਤੁਹਾਨੂੰ ਕੋਈ ਕਿਤੇ ਸਾਈਨ ਕਰਨ ਨੂੰ ਕਹਿ ਦਿੰਦਾ ਹੈਗਾ ਤੇ ਘੱਟ ਤੋਂ ਘੱਟ ਤੁਸੀਂ ਪੜ੍ਹੇ ਹੋਗੇ ਤੇ ਉਸ ਚੀਜ਼ ਨੂੰ ਤੁਸੀਂ ਪੜ੍ਹ ਕੇ ਸਾਈਨ ਕਰ ਸਕਦੀ ਹੈਗੀ ਉਹ ਅਗਰ ਨਹੀਂ ਪੜ੍ਹੇ ਹੋ ਗਏ ਤੇ ਤੁਹਾਨੂੰ ਨੀ ਪਤਾ ਚੱਲੇਗਾ ਉਹਦੇ ਚ' ਕੀ ਲਿਖਿਆ ਹੈਗਾ ਆ। ਤੇ ਕੋਈ ਵੀ ਕੁੱਛ ਵੀ ਬੇ ਸਕਦਾ ਹੈਗਾ ਨਾ। ਇਸ ਕਰਕੇ ਅੱਜ ਕੱਲ੍ਹ ਨਾ ਪੜ੍ਹਾਈ ਦੀ ਬਹੁਤ ਜ਼ਿਆਦਾ ਵੈਲਊ ਹੈਗੀ ਹੈ। ਉਹ ਵੈਸੇ ਵੀ ਹਮੇਸ਼ਾ ਸਿਕਸ਼ਾ ਇੱਕ ਐਸੀ ਚੀਜ਼ ਹੈਗੀ ਹੈ। ਕਿ ਸਭ ਨੂੰ ਆਉਣੀ ਚਾਹੀਦੀ ਹੈਗੀ ਐ।
ਅੱਛ ਵਦੇਆ। ਉਈ ਚੀਜ਼ ਐ। ਪੜ੍ਹ- ਲਿਖ ਕੇ ਅੱਜ ਕੱਲ੍ਹ ਲੋਕ ਬਾਹਰ ਵੀ ਜਾ ਰਹੇ ਨੇ। ਵੱਡੀ -ਵੱਡੀ ਥਾਵਾਂ 'ਤੇ ਕੰਮ ਕਰ ਰਹੇ ਨੇ। ਹੈਨਾ ਚੰਗਾ ਪੈਸਾ ਕਮਾ ਰਹੇ ਨੇ। ਆਪਣੇ -ਆਪਣੇ ਡਰੀਮਾਂ ਨੂੰ ਪੂਰਾ ਕਰ ਰਹੇ ਨੇ ਆਪਣੇ ਸਪਨੇ ਪੂਰੇ ਕਰ ਰਹੇ ਨੇ। ਇੱਕ- ਦੂਜੇ ਦੇ ਤਰਫ ਦੇਖ ਦੇਖਦੇ ਨਹੀਂ ਹੈ ਕਿ ਕੋਈ ਸਾਨੂੰ ਕੋਈ ਮਦਦ ਮਿਲੇ ਤਾਂ ਹੀ ਉਹ ਅਸੀਂ ਕੁਛ ਕਰੀਏ। ਤੇ ਪੜ੍ਹਿਆ- ਲਿਖਿਆ ਬੰਦੇ ਨੂੰ ਸਭ ਸਭ ਤੋਂ ਜ਼ਿਆਦਾ ਸਭ ਤੋਂ ਪਹਿਲਾਂ ਉਹਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਕਿ ਹਾਂ ਨਹੀਂ ਜੀ ਪੜ੍ਹਿਆ- ਲਿਖਿਆ ਬੰਦੇ ਦਿਆਇਆ ਪਹਿਲਾਂ ਉਹਨੂੰ ਕੰਮ ਦੇਣਾ। ਹੈ ਤੇ ਨਾਲੇ ਉਹਦੀ ਡਿਗਰੀ ਵੀ ਅੱਜ ਕੱਲ੍ਹ ਪੜ੍ਹੇ ਲਿਖੇ ਬੱਚਿਆਂ ਦੀ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਮਤਲਬ ਉਹਦੇ ਤੇ ਵੀ ਬਹੁਤ ਜ਼ਿਆਦਾ ਧਿਆਨ ਦਿੰਦੇ ਨੇ। ਕਿ ਬੱਚਾ ਕਿਸ ਤਰ੍ਹਾਂ ਪੜ੍ਹਿਆ ਹੈਏ, ਕਿਸ ਤਰ੍ਹਾਂ ਨਹੀਂ ਪੜ੍ਹਿਆ। ਉਹਦੇ ਬੋਲਣ ਦਾ ਸਲੀ ਕੀਤਾ ਕੀ ਹੈ। ਇਹ ਸਭ ਪੜ੍ਹੇ -ਲਿਖੇ ਬੱਚਿਆਂ ਦੇਤੇ ਹੀ ਕੰਮ ਹੁੰਦੇ ਨੇ ਫਿਰ ਉਹ ਇਸ ਕਰਕੇ ਪੜ੍ਹਾਈ ਬਹੁਤ ਜ਼ਰੂਰੀ ਹੈ।
ਹਾਂਜੀ। ਨਹੀਂ ਬੱਚੇ ਜਦੋਂ ਪੜ੍ਹ- ਲਿਖ ਜਾਂਦੇ ਹੈਗੇ ਨੇ ਤੇ ਫਿਰ ਕੀ ਉਹ ਲੋਕੀ ਵੀ ਦੇਖਦੇ ਹੈਗੇ ਨੇ ਕਿ ਇਹ ਪੜ੍ਹਿਆ ਹੈ ਇਹਨੂੰ ਗੱਲਬਾਤ ਕਰਨੀ ਆਉਂਦੀ ਹੈਗੀ। ਚੰਗੀ ਗੱਲਬਾਤ ਕਰ ਲੈਂਦੇ ਹੈਗੇ ਨੇ। ਤੇ ਫੇਰ ਉਹਨਾਂ ਨੂੰ ਹਮੇਸ਼ਾ ਅੱਗੇ ਕੀਤਾ ਜਾਂਦਾ ਹੈਗਾ ਆ। ਕਿ ਨਹੀਂ ਥੋੜਾ ਪੈ ਸਭ ਤੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਹਾਂ ਵੀ, ਪੜ੍ਹੇ -ਲਿਖੇ ਹੈਗੇ ਨੇ ਨਹੀਂ ਇਹ ਸਾਰੇ ਕੰਮ ਕਰ ਲੈਣਗੇੇ।
ਹਾਂਜੀ। ਨਾਲੇ ਕੋਈ ਅਗਰ ਕੋਈ ਪੜ੍ਹੇ- ਲਿਖੇ ਦੀ ਕੋਈ ਸਲਾਹ ਵੀ ਲੋਕ ਮੰਨ ਲੈਂਦੇ ਨੇ ਕਿ ਹਾਂ ਵੀ ਨਹੀਂ ਬੰਦਾ ਪੜ੍ਹਿਆ ਲਿਖਿਆ ਹੈ। ਅਤੇ ਕੋਈ ਪਰੇਸ਼ਾਨੀ ਹੁੰਦੀ ਹੈ ਅਤੇ ਚਲੋ ਬਈ ਪੁਰਾਣੇ ਬੰਦੇ ਨੂੰ ਪੁੱਛ ਲਈਏ ਅਸੀਂ ਕਿ ਉਹਦੀ ਕੀ ਸਲਾਹ ਹੈ, ਉਹਦੀ ਕੀ ਸੋਚ ਹੈ ਇਸ ਬਾਰੇ। ਕੋਈ ਪਰੇਸ਼ਾਨੀ ਹੁੰਦੀ ਹੈ। ਤੇ ਉਹ ਸਹੀ ਤਰੀਕੇ ਨਾਲ ਉਹਨੂੰ ਜਵਾਬ ਦੇ ਸਕਦਾ ਹੈ ਉਹਨੂੰ ਸਹੀ ਰਸਤਾ ਦਿਖਾ ਦਿੰਦਾ ਆ। ਅਤੇ ਇਸ ਕਰਕੇ ਪੜ੍ਹਾਈ ਲਿਖਾਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਜਾਂਦੀ। ਫਿਰ ਕਈ ਲੋਕਾਂ ਨੂੰ ਰਸਤਾ ਮਿਲ ਜਾਂਦਾ ਹੈ ਕਈਆਂ ਦੇ ਕੰਮ ਸਵੁਰ ਜਾਂਦੇ ਨੇ।
ਹਾਂਜੀ।
ਇਹ ਚੀਜ਼ ਹੈ। ਬਹੁਤ ਹੀ ਮਤਲਬ ਅੱਜ ਕੱਲ੍ਹ ਕੋਈ ਸਭ ਅੱਜ ਕੱਲ੍ਹ ਤੇ ਗਾ ਗਾਵ ਦੇ ਵੀ ਲੋਕੀ ਕਈ ਆ ਕੇ ਸ਼ਹਿਰਾਂ ਚ' ਪੜਨ ਲਏ ਨੇ। ਕਿਰਾਏ ਤੇ ਮਕਾਨ ਲੈ ਲੈਂਦੇ ਨੇ, ਔਰ ਅਹ ਆਪਣਾ ਇੱਕ- ਇੱਕ ਕਮਰੇ ਚ' ਗੁਜ਼ਾਰਾ ਕਰ ਕਰਕੇ ਪੜ੍ਹਾਈਆਂ ਕਰਨ ਡਏ ਨੇ। ਨਾਲੇ ਅੱਛੇ- ਅੱਛੇ ਕੰਮ ਕਰ ਰਹੇ ਨੇ। ਬਹੁਤ ਮਿਹਨਤ ਕਰਦੇ ਨੇ। ਉਹਨਾਂ ਦੇ ਮਾਂ- ਪਿਓ ਉਹਨਾਂ ਵਾਸਤੇ, ਅਹ ਪੈਸਾ ਲਗਾਉਂਦੇ ਨੇ ਕਿ ਚਲੋ ਬੱਚਾ ਸਾਡਾ ਪੜ੍ਹ- ਲਿਖ ਕੇ ਕੁਛ ਕਰ ਲਵੇ। ਅਤੇ ਇਸ ਕਰਕੇ ਅੱਜ ਕੱਲ੍ਹ ਤਾਂ ਹਰ ਮਤਲਬ ਕੋਈ ਅੱਜ ਕੱਲ੍ਹ ਨੀਵਾਂ, ਵੱਡਾ- ਛੋਟਾ ਕੁਛ ਨਹੀਂ ਰਹਿ ਗਿਆ ਹੁਣ। ਤੇ ਸਭ ਪੜ੍ਹਾਈ ਕਰਦੇ ਵੀ ਨੇ ਇਹੋ ਜਿਹੀ ਗੱਲ ਨਹੀਂ ਏ, ਸਭ ਪੜ੍ਹ ਰਹੇ ਨੇ ਅੱਜ ਕੱਲ।
ਚਾਹੇ ਛੋਟੇ ਤੋਂ ਛੋਟਾ ਵੀ ਕੋਈ ਹੋਵੇ। ਉਹ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਨਹੀਂ ਸਾਡੇ ਬੱਚੇ ਪੜ੍ਹ ਜਾਣ। ਕੋਈ ਅ ਵੱਡੇ ਹੋ ਜਾਣਗੇ ਤੇ ਕੁਛ ਅੱਛੀ ਜਗ੍ਹਾ ਜੋਬ ਕਰ ਲੈਣਗੇ। ਥੋੜਾ ਸਾਰਾ ਬਣ ਜਾਂਦਾ ਹੈਗਾ ਆ ਹਨਾ। ਇਸ ਕਰਕੇ ਅੱਜ ਕੱਲ੍ਹ ਸਭ ਪੈਰੈਂਟਸ ਕੋਸ਼ਿਸ਼ ਹੁੰਦੀ ਹੈਗੀ ਕਿ ਨਹੀਂ ਬੱਚੇ ਪੜ੍ਹ ਜਾਣ। ਅੱਜ ਕੱਲ੍ਹ ਵੈਸੇ ਵੀ ਪੜ੍ਹਾਈ ਦੀ ਪੜ੍ਹਾਈ ਦੀ ਵੈਲਿਊ ਬਹੁਤ ਜ਼ਿਆਦਾ ਹੋ ਗਈ। ਸਕਿੱਲ ਦੀ, ਵੀ ਹੈਗੀ ਹੈ ਵੈਲਿਊ। ਲੇਕਿਨ ਇਹ ਸਕਿੱਲ ਵੀ ਤੁਸੀਂ। ਉਹ ਕੁਛ, ਉਦੋਂ ਵੀ ਸਿੱਖ ਪਾਓਗੇ ਨਾ। ਜਦ ਤੁਹਾਨੂੰ ਥੋੜੀ ਪੜਾਈ, ਦੀ ਨੌਲੇਜ ਹੋਏਗੀ।
ਪੜਾਈ ਵੀ ਨੌਲੇਜ ਹੁੰਦੀ ਹੈ। ਹਾਂਜੀ, ਬਿਲਕੁਲ ਸਹੀ ਕਰਨ।
ਜਿਹਨੂੰ ਜ਼ਿਆਦਾ, ਨੌਲੇਜ ਹੈ। ਉਹ ਜ਼ਿਆਦਾ ਉੱਤੇ, ਚਲਾ ਜਾਂਦਾ ਹੈ। ਜਿਹਨੂੰ ਘੱਟ, ਨੌਲੇਜ ਹੈਗੀ ਏ। ਲੇਕਿਨ ਉਹ ਵੀ, ਫੇਰ ਕੁਛ ਨਾ ਕੁਛ ਤੇ, ਕਰ ਹੀ ਲਏਗਾ ਨਾ। ਅਗਰ। ਥੋੜੀ ਜਿਹੀ, ਵੀ ਨੌਲੇਜ ਹੈਗੀ ਏ। ਇਸ ਕਰਕੇ ਪ੍ਰਾਈਜ਼। ਥੋੜੇ ਚਾਹੇ ਥੋੜੀ ਹੋਵੇ। ਚਾਹੇ ਜ਼ਿਆਦਾ ਹੋਵੇ, ਨੌਲੇਜ ਹੋਣੀ ਚਾਹੀਦੀ ਹੈ।
ਹਾਂਜੀ, ਪੜਾਈ ਦਾ ਮਤਲਬ, ਅਗਰ ਨਹੀਂ ਕਰੇ, ਉਹਦਾ ਤਾਂ ਨੁਕਸਾਨ ਹੈ ਹੀ ਹੈ। ਅਗਰ ਕੋਈ ਨਾ ਕਰੇ। ਪੜਾਈ ਤੇ ਪੜਾਈ ਕਰਨੀ, ਤਾਂ ਬਹੁਤ ਹੀ, ਜ਼ਰੂਰੀ ਆ। ਲੋਕੀ ਤੇ ਆਪਣੇ ਬੱਚੇ। ਬੱਚਿਆਂ ਨੂੰ ਟਿਊਸ਼ਨਾਂ, ਕੋਚਿੰਗਾਂ, ਦੂਰੋਂ- ਦੂਰੋਂ ਲੈ ਕੇ, ਆਉਂਦੇ ਨੇ। ਸ਼ਹਿਰਾਂ ਚ ਪੜਾਉਣ, ਵਾਸਤੇ ਕਿ ਚਲੋ ਉਹਨਾਂ ਨੂੰ। ਅ ਅੱਛਾ, ਗਾਈਡੈਂਸ ਮਿਲ ਸਕੇ, ਟੀਚਰਾਂ ਦਾ ਅਤੇ ਅੱਛੇ ਤਰੀਕੇ ਨਾਲ, ਪੜ੍ਹਾਈ ਕਰ ਲੈਣ ਉਹ ਲੋਕ। ਔਰ, ਕਈ ਬੱਚੇ ਤੇ, ਪੜਾਈ ਨਾਲ। ਡਰ ਵੀ ਜਾਂਦੇ ਨੇ। ਇਹੋ ਜਿਹੀ ਗੱਲ, ਗੱਲ ਨਹੀਂ ਹੈ। ਕਈ ਕੋਲਜਾ ਦਾ ਦੇਖੋ ਤੁਸੀਂ। ਪੜਨ ਨੂੰ, ਆਉਂਦਾ ਹੈ ਕਿ, ਬੱਚਿਆਂ ਨੇ, ਇਸ ਤਰਾਂ ਕਰ ਲਿੱਤਾ। ਉਸ ਤਰਾਂ ਕਰ ਲਿੱਤਾ। ਤੇ ਵਿਚਾਰਾ ਸੁਣ ਕੇ, ਦੇਖ ਕੇ, ਵੀ ਬੜਾ ਦੁੱਖ, ਹੁੰਦਾ ਹੈ ਕਿ, ਦੇਖੋ ਮਾਂ। ਉਹਦੀ ਮਿਹਨਤ ਨੂੰ, ਕਿੰਨਾ ਮਤਲਬ ਪਰਿਸਥਿਤੀਆਂ। ਬੱਚਿਆਂ ਨੂੰ ਕਿੰਨਾ, ਪਰੇਸ਼ਾਨ ਕਰ ਦਿੰਦੀਆਂ ਨੇ। ਕਦੀ- ਕਦੀ ਪੜਾਈ ਦਾ ਵੀ, ਇੰਨਾ ਭਾਰ ਹੁੰਦਾ ਹੈ। ਬੱਚਿਆਂ ਦੇ ਉੱਤੇ। ਤੇ ਕੀ ਝੇਲ, ਨਹੀਂ ਪਾਉਂਦੇ। ਕਈ ਬੱਚੇ।
ਜੀ, ਜੀ, ਜੀ। ਬੱਚੇ ਦੇਖੋ, ਸੁਸਾਈਡ ਕਰ ਲੈਂਦੇ ਹੈਗੇ। ਨੇ, ਵੀ ਅਸੀਂ, ਕਰ ਨਹੀਂ ਪਾ, ਰਹੇ ਹੈਗੇ ਆ।
ਹਾਂਜੀ।
ਬੱਚਿਆਂ ਦੇ ਉੱਤੇ, ਇਨਾ, ਇੰਨਾ ਵੀ ਜ਼ਿਆਦਾ, ਲੋੜ ਨਹੀਂ ਹੋਣਾ ਚਾਹੀਦਾ। ਬੱਚਿਆਂ ਨੂੰ, ਇਸ ਚੀਜ਼ ਦੀ, ਨੌਲੇਜ ਹੋਣੀ ਚਾਹੀਦੀ ਹੈ ਕਿ। ਅਗਰ ਅਸੀਂ, ਨਹੀਂ ਕਰ ਪਾਏ। ਹਾਂ ਤਾਂ ਕੋਈ ਗੱਲ ਨਹੀਂ। ਹਨਾ, ਅਸੀਂ, ਅਸੀਂ। ਜੋ ਚੀਜ਼, ਬਣਨ ਵਾਸਤੇ ਆਏ ਸੀ। ਉਹ ਨਹੀਂ, ਕੀ ਪਤਾ, ਸਾਡੇ ਭਾਗਾਂ ਚ, ਕੁਛ ਹੋਰ ਹੋਵੇ। ਤੇ ਅਸੀਂ ਕੁਛ, ਹੋਰ ਕਰ ਲਈਏ। ਨਹੀਂ ਅਸੀਂ ਉਹ ਕਰ। ਪਾ ਰਹੇ ਹੈਗੇ। ਨਹੀਂ ਹੋ ਪਾ ਰਿਹਾ ਹੈਗਾ ਆ। ਜ਼ਰੂਰੀ ਨਹੀਂ ਹੈਗਾ। ਕਿ ਸਾਰੇ, ਬੱਚੇ ਹੀ ਡੋਕਟਰ ਹੋਰ, ਉਹ ਡਾਕਟਰ, ਇੰਜੀਨੀਅਰ, ਇਹ ਸਭ ਬਣ ਜਾਣ। ਹਨਾ, ਅਗਰ ਉਹ ਸਾਰੇ ਬੱਚੇ ਉਹੀ, ਬਨ ਦੀ ਕੋਸ਼ਿਸ਼ ਫ
ਹਾਂਜੀ, ਹਾਂਜੀ- ਹਾਂਜੀ। ਭੈਣ ਜੀ ਮੇਰੀ ਕੋਲ, ਇੱਕ ਆ ਰਹੀ ਹੈ। ਹਾਂਜੀ ਭੈਣ ਜੀ। ਕੋਲ ਆ ਰਹੀ ਹੈ। ਮੈਂ ਬਾਅਦ ਚ, ਥੋੜੀ ਦੇਰ ਚ, ਗੱਲ ਕਰਦੀ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ, ਭੈਣ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਸੀ।